ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ
ਸਤਿ ਸ੍ਰੀ ਅਕਾਲ ਜੀ
ਕੀ ਕਰ ਰਹੇ ਸੀ।
ਮੈ ਕੁਛ ਨੀ ਸ਼ਾਮ ਦਾ ਟਾਈਮਸ ਘਰ ਘਰ ਦੇ ਛੋਟੇ ਮੋਟੇ ਕੰਮ
ਮੈਂ ਵੀ ਛੋਟੇ ਵੱਡੇ ਕੰਮ ਕੀਤਾ
ਹਾਂਜੀ ਬਸ
ਹਾਂ
ਤੇ ਹਾਂ ਸ਼ਾਮ ਨੂੰ ਓਹ ਕਿ ਨਾਮ ਹੈ ਦਾਲੀ ਹੀ ਬਣਾਈ ਨਹੀਂ ਹੈਗੀ ਕੁਛ ਸਨੈਕਸ ਖਾਂਨ ਦਾ ਮਨ ਸੀ। ਤੇ ਤੇ ਮੇਰਾ ਪਾਓ- ਭਾਜੀ ਖਾਣ ਦਾ ਬੜਾ ਮਨ ਸੀ। ਸੀਗਾ ਅੱਜ ਨਾ ਪਰ ਪਰ ਮੈਨੂੰ ਵੀ ਪਾਓ ਭਾਜੀ ਬਣਾਉਂਦੇ ਕੀ ਕਿਵੇਂ ਇਕ ਤੁਹਾਨੂੰ
ਕੋਈ ਨੀ ਮੈਂ, ਮੈਂ ਹਾਂ ਹਾਂਜੀ-ਹਾਂਦੀ ਮੈਂ ਖਾਣੇ ਆ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਬਈ ਤੁਸੀਂ ਨਾ ਜਿੰਨੀਆਂ ਵੀ ਸਬਜ਼ੀਆਂ ਪਾਉਣੀਆਂ ਨੇ ਹਾਂਜੀ-ਹਾਂਜੀ, ਸਭ ਤੋਂ ਪਹਿਲਾਂ ਜਿੰਨੀਆਂ ਵੀ ਤੁ ਸਬਜ਼ੀਆਂ ਪਾਣੀਆਂ ਨੇ ਉਹਨੂੰ ਕੱਟ ਲਵੋ ਠੀਕ ਹੈ, ਜਿਵੇਂ ਪਾਓ ਭਾਜੀ 'ਚ ਤੁਸੀਂ ਗੋਭੀ ਪਾ ਸਕਦੇ ਹੋ, ਗਾਜਰ ਪਾ ਸਕਦੇ ਹੋ, ਗੋਭੀ ਗਾਜਰ, ਆਲੂ ਤੇ ਸਾਰੇ ਸ ਕੱਟ ਕੇ ਨਾ ਉਸ ਤੋਂ ਇਲਾਵਾ ਤੁਸੀਂ ਅਗਰ ਬੀਨਸ ਪਾਣੇ ਨੇ ਬੀਨ ਬੀਨਸ ਪਾ ਸਕਦੇ ਹੋ, ਬੀਨਸ ਪਾ ਸਕਦੇ ਹੋ ਮਟਰ ਪਾ ਸਕ ਸਕਦੇ ਹੋ, ਤੇ ਕੁਛ ਨਾ ਇੱਕ ਕਾਸ਼ੀ ਫਲ ਵੀ ਪਾ ਪਾਉਂਦੇ ਨੇ।
ਸਬਜ਼ੀਆਂ ਨੇ ਅਸੀਂ ਕੁਛ ਵੀ
ਹਾਂ, ਕੁਛ ਵੀ ਕੋਈ ਬੰਦ ਗੋਭੀ, ਕੋਈ ਬੰਦ ਗੋਭੀ ਪਾਉਂਦਾ ਹੈ, ਕੋਈ ਦੂਜੀ ਗੋਭੀ ਪਾਉਂਦਾ ਹੈ। ਫੁੱਲ ਗੋਭੀ। ਅਤੇ ਕੁਛ
ਮੈ ਉਹੀ ਜਿਹੜੀਆਂ, ਜਿੰਨੀਆਂ ਵੀ ਸਬਜ਼ੀਆਂ ਨੇ ਠੀਕ ਹੈ ਠੀਕ। ਕੇ
ਉਹ ਸਾਰੀਆਂ ਸਬਜ਼ੀਆਂ ਤੁਸੀਂ ਨਾ ਪਹਿਲਾਂ, ਕੱਟ ਕੇ ਉਹਨੂੰ ਅੱਛੀ ਤਰ੍ਹਾਂ ਧੋ ਲਉ ਠੀਕ ਹੈ। ਫੇਰ ਅੱਛੀ ਤਰ੍ਹਾਂ ਧੋ ਕੇ ਤੁਸੀਂ ਪਹਿਲਾਂ ਤੁਹਾਨੂੰ ਤੁਸੀਂ ਕੁੱਕਰ ਚ ਬੋਇਲ ਕਰਨਾ ਵੇ।
ਸਹੀ ਹੈ, ਜਦੋਂ ਕੁੱਕਰ ਚ ਸਾਰਾ ਬੋ ਹੋ ਜਾਏਗਾ ਸੀਟੀਆਂ ਆ ਜਾਣਗੀਆਂ। ਤੇ ਜਦੋਂ ਤੁਸੀਂ ਸਬਜ਼ੀਆਂ ਪਾਓਗੇ ਨਾ ਤੇ, ਥੋੜੇ ਜਿਹੇ ਉਹਦੇ ਚ ਪਾਣੀ ਪਾ ਦੇਣਾ ਠੀਕ ਹੈ, ਕਿਉਂਕਿ ਅਗਰ ਤੁਸੀਂ ਸੁੱਕੀਆਂ- ਸੁੱਕੀਆਂ ਸਬਜ਼ੀਆਂ ਰੱਖ ਦਿਓਗੇ ਤੇ ਉਹ ਕੁੱਕਰ ਥੱਲੇ ਜਲ ਜਾਣਗੀਆਂ। ਲੱਗ ਜਾਣਗੀਆਂ ਤੇ ਫੇਰ ਉਹ ਫਿਰ ਸਮੈਲ ਆਏਗੀ ਲੱਗਣ ਦੀ ਥੋੜ੍ਹਾ ਪਾਣੀ ਪਾ ਦੋ ਗੇ। ਪਾਣੀ ਪਾ ਦੋ ਕਿ ਜਾਂ ਗਿਲਾਸ ਪਾਣੀ ਪਾ ਦੋ ਚਾਹੇ ਡੇਢ ਗਿਲਾਸ ਪਾ ਦੋ ਉਸ ਦੁੱਧ ਉਬਾਲ ਲਓਗੇ ਨਾ ਤੇ ਜੋ ਇਹਦਾ ਪਾਣੀ ਵੇ ਉਪ ਪਹਿਲਾਂ ਉਹਨੂੰ ਉਹਨੂੰ ਕੱਢ ਲੈਣਾ ਸਾਰੀਆਂ ਸਬਜ਼ੀਆਂ ਨੂੰ ਤਾਂ ਕਿ ਪਾਣੀ ਨੀ ਚੜਦੇ ਸਹੀ ਹੈ। ਕਿਸੇ ਵੱਡੀ ਟੋਕਰੀ ਚ ਪਾਤਾ ਜੋ ਸਟੀਲ ਦੀ ਟੋਕਰੀ ਹੁੰਦੀ ਏ। ਤਾਂ ਕਿ ਪਾਣੀ ਨੀ ਚੜ ਜਾਏ ਅਗਰ ਤੁਸੀਂ ਪਾਣੀ ਨਹੀਂ ਸੁੱਟਣਾ ਤੇ ਉਹ ਪਾਣੀ ਤੁਸੀਂ ਐਸਾ ਐਸਸ ਹਾਂ, ਲੇਕਿਨ ਅਗਰ ਪਾਣੀ ਅਗਰ ਤੁਸੀਂ ਨਹੀਂ ਸੁੱਟਣਾ ਤੁਸੀਂ ਜਿੱਦੋ ਤਰੀ ਬਣਾਓਗੇ ਪਾਓ ਭਾਜੀ ਦੀ ਤੇ ਉਹਦੇ ਚ ਪਾ ਸਕਦੇ ਓ।
ਹਾਂ।
ਠੀਕ ਐ। ਜਾਂ ਫਿਰ ਉਹ ਪਾਣੀ ਤੁਸੀਂ ਪੀ ਸਕਦੇ ਹੋ, ਜਿਵੇਂ ਸਬਜ਼ੀਆਂ ਦਾ ਸੂਪ ਹੁੰਦਾ ਨਾ ਨਮਕ ਪਾ ਕੇ ਪੀਸੋ ਤੇ ਬੜਾ ਸਵਾਦ ਲੱਗਦੈ ਤੇ ਜਦੋਂ ਤੁਸੀਂ ਸਾਰਾ ਤੁਹਾਡਾ ਸਮਾਨ ਹੋ ਜਾਏਗਾ, ਸਾਰੇ ਸਿਟੀਆਂ ਹਾਂ। ਹਾਂ-ਹਾਂ। ਬੀਅਰ ਪੀ ਲਓ ਜਾਂ ਫਿਰ ਉਹ ਬਾਅਦ ਚ ਤਰੀ ਚ ਐਡ ਕਰ ਦੋ। ਜ ਜੇ ਸਬਜ਼ੀਆਂ ਪੂਰੀਆਂ ਹੋ ਪਈਆਂ ਗਲ ਜਾਣਗੀਆਂ ਤੇ ਉਹਨੂੰ ਮੈਸ਼ ਨਾ ਸਬਜ਼ੀਆਂ ਨੂੰ ਅੰਦਰ ਹੀ ਮੈਸ਼ ਕਰਦਾ ਕੁੱਕਰ ਚ ਸਹੀ ਐ ਚੰਗੀ ਤਰ੍ਹਾਂ ਮੈਸ਼ ਕਰਨਾ ਤਾਂ ਕਿ ਕੁੱਛ ਮ ਮ ਟਰ ਵਗੈਰਾ ਬੀਨਸ ਵਗੈਰਾ ਉਹ ਸਾਬਤ ਮੂੰਹ ਚ ਨਾ ਆਏ, ਹੁਣ ਓ ਐ ਤੇ ਹੋ ਗਿ ਚਲੋ ਇੱਕ ਸਾਈਡ ਹੋ ਗਈ ਤੋ ਉਸ ਤੋਂ ਬਾਅਦ ਤੁਸੀਂ
ਕਰ ਲਾਂਗੇ ਹਾਂ-ਹਾਂ-ਹਾਂ।
ਤਿਆਰੀ ਕਰਨੀ ਐ ਤੜਕੇ ਵਾਸਤੇ ਓਹੀ ਓ ਤੁਸੀਂ ਨੋਰਮਲ ਤੁਹਾਨੂੰ ਪਤਾ ਵ ਪਿਆਜ, ਟਮਾਟਰ, ਅਦਰਕ ਇੱਕ ਲਸਣ, ਹਰੀਆਂ, ਮਿਰਚਾਂ ਇਹ ਸਭ ਤੁਸੀਂ ਕੱਟ ਕੇ ਉਹਨੂੰ ਗਰਾਇੰਡ ਕਰ ਲੈਣਾ ਸਾਰਾ
ਛੋਟਾ ਕੱਟਣਾ ਐ ਛੋਟਾ-ਛੋਟਾ ਕਟ ਨਾ ਠੀਕ ਐ ਠੀਕ ਐ
ਹਾਂ ਗ੍ਰਾਇੰਡ ਕਰਨਾ ਕਿਉਂਕ ਨਾ ਫੇਰ ਉ ਸਾਬਤ ਮੂੰਹ ਚ ਆਉਂਦਾ ਮਜ਼ਾ ਨੀ ਆਉਂਦਾ ਤੇ ਉਸ ਤੋਂ ਬਾਅਦ ਤੁਸੀਂ ਤ ਗੈਸ ਤੇ ਅ ਕੜਾਹੀ ਰੱਖਦੋ ਫੇਰ ਤੇਲ ਉਹਨਾਂ ਪਾਣਾ ਜਿਨਾ ਤੁਹਾਨੂੰ ਲੱਗੇ ਹਾਂ ਬਈ ਜਾ ਜ਼ਿਆਦਾ ਜ਼ਿਆਦਾ ਨਾ ਹੋ ਜਾਏ ਜੇ ਘੱਟ ਜੇ ਘੱਟ ਰਹੇਗਾ ਤੇਲ ਤੇ ਫਿਰ ਉ ਮਜ਼ਾ ਨੀ ਆਉਂਦਾ ਉਹ ਚੰਗੇ ਦਾ ਤੜਕਾ ਭੁੰਨਿਆ ਨਹੀਂ ਜਾਏਗਾ ਫੇਰ ਜਦੋਂ ਤੜਕਾ ਲਗਾਓਗੇ ਪਰ ਨੋਾਂ ਪ੍ਰਸਾਸਹਿਾਂ ਜੀਰਾ ਜੀਰਾ ਪਾਇਆ ਜੀਰਾ ਪਾ ਕੇ ਤੁਸੀਂ ਪਹਿਲਾਂ ਅਹ ਪਿਆਜ ਟਮਾਟਰ ਨੀ ਪਹਿਲਾਂ ਜੀਰਾ ਪਾ ਕੇ ਫਿਰ ਤੁਸੀਂ ਹਰੀਆਂ ਮਿਰਚਾਂ
ਤੇ ਪਿਆਜ਼ ਟਮਾਟਰ ਦੀ ਕੁਆਂਟਿਟੀ ਕਿੰਨੀ ਲੈਣੀ ਐ ਇਹ ਬਹੁਤ ਇੱਕ ਇੱਕ ਟਮਾਟਰ ਬਹੁਤ ਹੈ ਦੋ ਵੀ ਟਮਾਟਰ ਪਾ ਸਕਦੇ ਹਾਂ
ਪਿਆਜ ਤੁਸੀਂ ਕੋਈ ਕੋਈ ਇੱਕ ਪਿਆਜ ਪਾ ਦੋ ਇੱਕੋ ਵੱਡਾ ਸਾਰਾ ਪਿਆਜ਼ ਪਾ ਦੋ ਠੀਕ ਹੈ, ਕਿਉਂਕਿ ਜੇ ਜ਼ਿਆਦਾ ਪਿਆਜ ਪੈ ਜਾਂਦਾ ਨਾ ਫਿਰ-ਫਿਰ ਉਸ, ਸਬਜ਼ੀ
ਹਾਂ,
ਇੱਕ ਪਿਆਜ ਪਾ ਲਿਆ ਵੱਡਾ ਸਾਰਾ। ਦੋ ਤਿੰਨ ਟਮਾਟਰ ਪਾ ਦਿੱਤੇ। ਟਮਾਟਰ ਤੋਂ ਬਾਅਦ ਇੱਕ ਇੱਕ-ਇੱਕ ਪੂਰੀ ਗੁੱਛੀ ਉਹ ਲਸਣ ਦੀ, ਜ਼ਿਆਦਾ-ਜ਼ਿਆਦਾ, ਵੀ ਨਾ ਹੋ ਜਾਏ, ਇਹ ਸਾਰਸ ਮਨ ਗ੍ਰਹਿਣ ਕਰਨਾ ਨਾ ਜਦੋਂ ਕਰੋਗੇ। ਫਿਰ ਜਦੋਂ, ਸਾਰਾ ਸਮਾਨ ਗ੍ਰਾਇੰਡ ਹੋ ਜਾਏਗਾ। ਤੇ ਕੜਾਹੀ ਰੱਖ ਕੇ, ਕੜਾਹੀ ਰੱਖ ਕੇ ਤੇਲ ਵਿੱਚ ਪਹਿਲਾਂ ਤੁਸੀਂ, ਔਈਓ ਪਾਓ ਜੀਰਾ, ਪਾਓ ਸਾਰਾ ਦੇ ਮਿਕਚਰਂ ਗ੍ਰਾਇੰਡ ਕੀਤਾ ਵੇ, ਪਿਆਜ ਚ ਮਾ ਲਸਣ ਦਾ ਉਹ ਵਿੱਚ ਪਾ ਦੋ ਫੇਰ ਉਹਨੂੰ ਭੁੰਨੋ ਜੋ ਚੰਗੀ। ਤਰ੍ਹਾਂ ਚੰਗੀ ਤਰ੍ਹਾਂ ਨਾ ਭੁੰਨ ਗਿਆ ਚੰਗੀ ਤਰ੍ਹਾਂ ਮੈਸ਼ ਹੋ ਗਿਆ। ਪੂਰੀ ਤਰ੍ਹਾਂ ਤੇ ਉਹਦੇ ਵਿੱਚ ਤੁਸੀਂ ਜੋ ਪਾਓ, ਭਾਜੀ ਦਾ ਮਸਾਲਾ ਲੈ ਕੇ ਆਏ ਹੋਗੇ ਮਾਰਕੀਟ ਤੋਂ ਹਾਂ ਤੇ ਪਾਓ ਵਿਚਿਆਂ ਤੁਸੀਂ ਮਸਾਲਾ ਮਾਰ ਲੇ ਕੇ, ਕਿਆ ਹੋਏ ਤੇ ਹਾਂ ਤੇ ਇਕ ਚੰਮਚ ਉਹ ਪਾਓ। ਭਾਜੀ ਮਸਾਲਾ ਪਾ ਦਿਉ ਤੜਕੇ ਦੇ ਵਿੱਚ ਜੋ ਤੜ ਚੰਗੀ ਤਰ੍ਹਾਂ ਭੁੰਨ ਜਾਏ ਚੰਗੀ ਤਰ੍ਹਾਂ ਲਾਲ ਹੋ ਜਾਏ। ਤੇ ਫੇਰ, ਜੋ ਸਬਜ਼ੀਆਂ ਤੁਸੀਂ ਗ੍ਰੈਂਡ ਬੋਇਲ ਕੀਤੀਆਂ ਸਨ, ਉਹ ਸਬਜ਼ੀਆਂ ਟਾਲ ਕੇ ਤੁਸੀਂ ਅ ਕੜਾਹੀ ਚ ਪਾਣੀਆ ਨੇ ਕੁੱਕਰ ਚੋਂ,
ਹਾਂ,
ਤਿੰਨਾਂ ਨਾਲੇ
ਤੇ ਉਹਦੇ ਮਤਲਬ ਕਿ ਮਸਾਲੇ
ਜਾਓਗੇ ਹਾਂ ਹਾਂ। ਤੇ ਉਹਦੇ ਨਾਲ ਫਿਰ ਚੰਗੀ ਤਰ੍ਹਾਂ ਤੁਹਾਨੂੰ ਲੱਗੇ ਨਾ ਕਿ ਲੱਗ ਰਿਹਾ ਤੜਕਾ ਜਾਂ ਫਿਰ ਸਬਜ਼ੀਆਂ ਲੱਗ ਰਹੀਆਂ ਨੇ ਤਾਂ ਜੋ ਪਾਣੀ ਤੁਸੀਂ ਨਿਕਾਲਿਆ ਸੀ ਤੁਸੀਂ ਉਹ ਐਡ ਕਰ ਸਕਦੇ ਹੋ ਤਰੀ ਵਾਸਤੇ। ਜੋ ਪਾਣੀ ਤੁਸੀਂ ਨਿਕਾਲਿਆ ਸੀ ਨਾ ਪਹਿਲਾਂ ਉਹ ਐਡ। ਕਰ ਦੋ ਫਿਰ
ਤੇ ਥੋੜਾ ਜਿਹਾ ਹਾਂ ਫਿਰ ਨਾਲ ਹਾਂਜੀ-ਹਾਂਜੀ।
ਹਾਂ। ਉਸ ਨੂੰ ਕੀ ਕਰਦੇ ਨੇ? ਤੇ ਮੈਂ ਤੇ ਤੁਹਾਨੂੰ ਮੈਸੇਜ ਨਾਲ ਮੈ ਨਾਲ ਇਵੇਂ ਕਰਲੋ, ਕੁਛ ਲੋਕ ਕਰਦੇ ਨੇ ਪਹਿਲਾਂ ਬੋਇਲ ਸਬਜ਼ੀਆਂ ਦਾ ਪਾਣੀ ਕੱਢ ਕੇ ਨਾ ਉਹਨੂੰ ਵੀ ਗ੍ਰਹਿਡ ਕਰ ਲੈਂਦੇ ਨੇ। ਜਦੋਂ ਉਹਨੂੰ ਵੀ ਤੁਸੀਂ ਗਰਾਇੰਡ ਉਹਨੂੰ ਵੀ ਤੁਸੀਂ ਜਦੋਂ ਗ੍ਰਰਾਇੰਡ ਕਰਲੋਗੇ।
ਆਈ ਥਿੰਕ ਉਹ ਗਰਾਇਢ ਨਹੀਂ ਕਰਨਾ ਅੱਛਾ।
ਲੋਕੀ ਕਰਦੇ ਨੇ। ਗਰਮ-ਗਰਮ-ਗਰਮ ਹੀ ਗ੍ਰਾਇਡ ਕਰ ਲੈਂਦੇ ਨੇ। ਜਦੋਂ ਉਹ ਜੋ ਗਰਾਇਡ ਤੋਂ ਗਲ- ਗੱਲ ਕਰ ਕਰ ਲਾਂਗੇ ਨਾ ਜੋ ਜੋ ਸਬਜ਼ੀਆਂ ਕੱਢੀਆਂ ਨੇ ਤੇ ਉਹ ਬਾਜ਼ਾਰ ਵਾਂਗ ਟੇਸਟ ਆਏਗਾ ਫਿਰ। ਲੇਕਿਨ ਇੰਨਾ ਟਾਈਮ ਹੁੰਦਾ ਕਿ ਤੇ ਸਿੱਧਾ ਉਹ ਕੁੱਕਰ ਚੋਂ ਕੱਢਿਆ ਤੇ ਮੈਸ਼ ਕਰਤਾ।
ਨਹੀ, ਹੁੰਦਾ ਫਿਰ ਤੇ ਹੁੰਦਾ ਬਸ ਫਟਾ ਫਟ ਹਾਂ- ਹਾਂ -ਹਾਂ।
ਨਾ। ਬਾਕੀ ਤੜਕੇ ਤੁਹਾਨੂੰ ਪਤਾ ਕੀ ਪੈਣਾ ਇੱਕ ਤੜਕੇ 'ਦ ਜਦੋਂ ਜੀਰਾ ਪਾਔਗੇ ਸਾਰਾ ਸਮਾਨ ਗ੍ਰਾਇੰਡ ਹੋ ਜਾਏਗਾ ਉਹਦੇ 'ਚ ਤੁਸੀਂ ਨਮਕ ਪਾਉਣਾ ਵੇ ਜਿਹਨਾਂ ਤੋਂ ਤੁਹਾਨੂੰ ਲੱਗਦਾ ਵੇ ਤੁਸੀਂ ਖਾ ਸਕਦੇ ਹੋ ਉਹਦੇ ਅਕੋਰਡਿੰਗ ਤੁਸੀਂ ਉਹ ਗਰਮ ਮਸਾਲਾ ਪਾ ਸਕਦੇ ਹੋ ਤੇ ਗਰਮ ਮਸਾਲੇ ਤੋਂ ਬਾਅਦ ਤੁਸੀਂ ਜੇ ਕਸੂਰੀ ਮੇਥੀ ਇੱਥੇ ਆਉਂਦੀ ਉਹ ਪਾ ਸਕਦੇ ਹੋ ਤੜਕੇ ਵਿੱਚ ਕਿਉਂਕਿ ਇਹਨਾਂ ਨਾਲ
ਹਾਂਜੀ ਹਾਂਜੀ ਉਹਦੇ ਨਾਲ ਅੱਛਾ ਫਿਲ ਫਲੇਵਰ ਬਣਿਆ ਫਲੇਵਰ ਅੱਛਾ ਬਣ ਜਾਂਦਾ ਕਸੂਰੀ ਕਿਵੇਂ ਥੀ ਕਰ ਸਕਦੇ ਇਹਦੇ ਵਿੱਚ ਧਨੀਆ ਨਹੀਂ ਪਾ ਆ ਸਕਦੇ ਆ
ਧਨੀਆ ਮਤਲਬ ਸੁ ਸੁੱਕਿਆ ਸੁੱਕਾ ਧਨੀਆ ਸੁ ਤਾਂ ਤੜਕੇ ਤੜਕੇ ਵਿੱਚ ਵੀ ਪਾ ਸਕਦੇ ਹੋ ਉਹ ਤੇ ਗ੍ਰਾਇੰਡ ਜਦੋਂ ਕਰੋਗੇ ਹਾਂ ਜਦੋਂ ਗਰਾਇੰਡ ਕਰੋਗੇ ਸਮਾਨ ਅਹ ਪਿਆਜ਼ ਟਮਾਟਰ ਉਹਦੇ ਨਾਲ ਵੀ ਪਾ ਸਕਦੇ ਹੋ ਕੋਈ ਹਾਂ ਧਨੀਆ ਵੀ ਬੜਾ ਸਵਾਦ ਤ ਤਾਂ ਧਨੀਆ ਜਿੰਨਾ ਜ਼ਿਆਦਾ ਹੋ ਗਿਆ ਨਾ ਓਨਾ ਜ਼ਿਆਦਾ ਤੁਹਾਨੂੰ ਸਵਾਦ ਆਏਗਾ ਹੂੰ ਲਗਦਾ ਤਾਂ
ਟਾਈਮ ਲੱਗ ਪਰ ਹਾਂ ਥੋੜਾ ਟਾਈਮ ਰੈਸਪੀ ਧੁਪ ਕਿੰਨੀ ਔਖੀ ਹੈਈ ਨਹੀਂ ਨਾ ਜਿੜ ਚੀਜ਼ ਕਦੀ ਬਣਾਈ ਨਾ ਹੋ ਹਾਂ ਹਾਂ ਹਾਂ ਪਾਓ ਭਾਜੀ ਤੇ ਉਹ ਕਹਿੰ
ਮੇਰੀ ਕੋ ਹਾਂ ਮੇਰੇ ਉਹਨੂੰ ਡੋਟਰ ਨੂੰ ਆ ਆਪ ਪਸੰਦ ਹੈ ਹਮ ਮੈਂ ਸਗੋਂ ਨਾ ਹੁਣ ਹੁਣ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਕਰਨਾ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਅਹ ਪਾਓ ਭਾਜੀ ਤੇ ਬੰਨ ਲੈ ਕੇ ਆਓਗੇ ਮਾਰਕੀਟ ਤੋਂ ਹੈਨਾ ਜਦੋਂ ਪਾਓ ਭਾਜੀ ਦੇ ਬਨ ਬੰਨ ਲੈ ਕੇ ਆਂਦੇ ਹੋ ਤੇ ਉਹਨੂੰ ਜਦੋਂ ਤੁਸੀਂ ਤ ਗੈਸ ਤੇ ਤਵਾ ਰੱਖੋਗੇ ਤੇ ਤਵੇ ਤੇ ਥੋੜਾ ਜ ਮੱਖਣ ਪਾਉਣਾ ਪਹਿਲਾਂ ਠੀਕ ਹੈ ਤਵੇ ਤੇ ਮੱਖਣ ਪਾ ਕੇ ਜਾਂ ਇੱਕ ਚਮਚ ਮੱਖਣ ਪਾ ਲਓ ਹਾਂ ਹਾਂ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਕਸੂਰੀ ਮੇਥੀ ਪਾਉਣੀ ਹੈ, ਠੀਕ ਹੈ, ਮਾੜਾ ਜਾਂ ਮੱਖਣ ਦੇ ਵਿੱਚ ਹੀ ਉਸ ਤੋਂ ਬਾਅਦ ਜਦੋਂ ਤੁਸੀਂ ਜੋ ਬ ਬੰਨ ਤੁਸੀਂ ਮਾਰਕੀਟ ਤੋਂ ਲੈ ਕੇ ਆਏ ਹੋ ਉਹਨੂੰ ਪਹਿਲਾਂ ਪਹਿਲਾਂ ਕੱਟ ਕੇ ਰੱਖ ਲੈਣੇ ਨੇ ਮਤਲਬ ਇੱਕ ਬਦ ਦਾ ਦੋ ਦੋ ਦੇ ਹਿੱਸੇ ਕਰ ਲੈਣੇ ਨੇ ਤੇ ਦੋ ਦੋ ਕਰ ਕਰਕੇ ਤਵੇ 'ਤੇ ਉਹ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਰੜ ਕੇ ਸਬਜ਼ੀਆਂ ਪਾ ਕੇ ਸਰਵ ਕਰਕੇ ਦੇਈ ਜਾਓ
ਹਮ ਹਮ ਹਮ
ਤੇ ਤੇ ਤੁਸੀਂ ਹੋਰ ਸਵਾਦ ਲੈ ਕੇ ਆਉਣਾ ਪਾਓ ਭਾਜੀ ਚ ਅਤੇ ਹਾਂ ਹਾਂ
ਹਾਂਜੀ
ਸਵਾਦ ਲੈ ਕੇ ਆਉਣਾ ਤੁਸੀਂ ਪਾਓ ਭਾਜੀ ਚ ਤੇ ਨਾ ਅਮੂਲ ਦੀਆਂ ਟਿੱਕੀਆਂ ਆਂਦੀਆਂ ਨਿੱਕੀਆਂ ਨਿੱਕੀਆਂ। ਤੁਸੀਂ ਇੱਕ ਨਿੱਕੀ ਟਿੱਕੀ ਤੁਸੀਂ ਮੱਖਣ ਚ ਪਾ ਦੋ। ਉਹਦੇ ਚ ਪਾ ਦੋ ਅਅਜ਼ ਸਬਜ਼ੀ ਚ ਪਾ ਦਓ ਮੱਖਣ ਦੀ ਤੇ ਉਹਦੇ ਨਾਲ ਹੋਰ ਟੇਸਟ ਵਧੀਆ ਆਉਂਦਾ। ਹਾਂ, ਮੈਂ ਮੈਂ ਤੇ ਹਾਂ
ਤੇਪਾ ਸਕਦੇ ਹਾਂ ਹਨਾ ਪਨੀਰ ਦੇ ਅਸੀਂ ਜਿੱਥੋਂ ਬਾਜ਼ਾਰੋਂ ਲਿਆਨੇ ਆ ਨਾ ਤੇ ਛੋਟਾ ਛੋਟਾ ਕੱਟ ਕਿਤੇ ਉਹ ਵੀ ਬਹੁਤ ਅੱਛਾ ਪਨੀਰ ਆਉਂਦਾ ਏ ਨਾ
ਬਣਾਉਂਦਾ ਹੈ ਕੋਈ ਹਾਂ ਕੋਈ ਕੁਛ ਤੇ
ਬਿਲਕੁਲ -ਬਿਲਕੁਲ ਤੇ ਹੈ ਹੀ ਏ। ਤੁਸੀਂ ਹੁਣ ਅਗਰ ਮੈਂ ਹਾਂ, ਤਾਂ ਇਹੀ ਰੈਸਪੀ ਯ ਯੂਟਿਊਬ ਤੱਕ ਮਿਲ ਜਾਂਦੀ ਹੈ ਅਲੱਗ-ਅਲੱਗ ਤਰੀਕੇ ਦੀ। ਨਾਲ ਬਨਾ ਆਪਣੇ ਬੰਦੇ ਬਣਾਉਂਦੇੁ ਹੁਣ ਉਹਨਾਂ ਤੋਂ
ਹਮ, ਹਾਂ, ਜਿਵੇਂ ਮੰਨਲੋ ਕੁਛ-ਕੁਛ ਲੋਕ ਹੁੰਦੇ ਨੇ ਉਹ ਸ਼ੋਕ ਉਹਨੂੰ ਕਹਿੰਦੇ ਹਰੀ ਮਿਰਚ ਖਾਂਣਦੇ ਹਰੀ ਮਿਰਚ ਪਾਉਂਦੇ ਨੇ ਠੀਕ ਹੈ। ਕੁਛ ਕਹਿੰਦੇ ਨੇ ਬਈ ਅਸੀਂ ਹਰੀ ਨੀ ਅਸੀਂ ਲਾਲ ਮਿਰਚ ਪਾਣੀ ਹੈ ਉਹ ਲਾਲ ਮਰਚ ਪਉਦੇ ਨੇ ਤੇ ਕੁਛ ਐਸੇ ਹੁੰਦੇ ਨੇ ਕਿ ਸਿਰਫ ਹਰਿ ਮਿਰ ਕਰ ਦੇਗੀ ਮਿਰਚ ਲਾ ਲ ਯੂਜ ਨਹੀਂ ਕਰਦੇ।
ਵਧੀਆ, ਚਲੋ ਵਧੀਆ ਤੁਸੀਂ ਮੈਨੂੰ ਦਸੀ ਰਿਸੀਪੀ, ਹਾਂ।
ਕਿਉਂਕਿ ਲਾਲ ਮਰ ਕੀ ਹੁੰਦਾ ਕਿ ਉਹ ਅੰਦਰ ਜਲਣ ਹੁੰ ਦੀ ਹੈ ਬੜੀ। ਹਮ, ਚਲੋ ਜੀ ਠੀਕ ਹੈ ਫੇਰ। ਤੁਸੀਂ
ਚਲੋ ਠੀਕ ਬਾਏ। ਥੈਂਕ ਯੂ ਜੀ, ਬਾਏ।
ਜਦੋਂ ਬਨਾ ਲਓਗੇ ਨਾ ਬਣਾ ਕੇ ਮੈਨ ਰੈਸਪੀ ਭੇਜਣਾ ਠੀਕ ਹੈ, ਮਤਲਬ ਬਣਾ ਕੇ ਫੋਟੋ ਭੇਜਣਾ।
ਜ਼ਰੂਰ-ਜ਼ਰੂਰ।
ਚਲੋ ਜੀ ਚਲੋ, ਅਸੀਂ ਵੀ ਅਸੀਂ ਵੀ ਤੁਹਾਡੇ ਕੋਲ ਖਾਣ-ਖਾਣ ਵਾਸ ਆਵਾਂਗੇ ਕਦੀ ਓਕੇ ਸਤਿ ਸ੍ਰੀ ਅਕਾਲ ਜੀ। ਸਤ੍ਰੀ ਗੱਲ
ਜ਼ਰੂਰੀ ਗੱਲ ਜੀ
ਓਕੇ-ਓਕੇ